ਹੈਲੋ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ
ਠੀਕ ਠਾਕ ਵਧੀਆ ਜੀ ਆਵਾਜ਼ ਆ ਰਹੀ ਹੈ ਜੀ ਮੇਰੀ ਚਲੋ ਠੀਕ ਹੈ ਜੀ ਰਾਤ ਦਾ ਕੱਲ ਤਾਂ ਫਿਰ ਫ ਰਾਤ ਨੇ ਕੋਈ ਨੈਟ ਵਿੱਚ ਦਿੱਕਤ ਸੀਗੀ ਨੀ ਮਿਲ ਰਿਹਾ ਸੀਗਾ।
ਹਾਂਜੀ ਪ੍ਰੋਬਲਮ ਚੱਲਦੀ ਪਈ ਹੈ ਨੈਟਵਰਕ ਦੀ!
ਹਾਂਜੀ ਹੋਰ ਤਾ ਆਪਣਾ ਪਰਿਵਾਰ ਠੀਕ ਹੈ ਜੀ।
ਹਾਂਜੀ ਵਧੀਆ ਠੀਕ ਠਾਕ ਤੁਹੀ ਸੁਣਾਓ ਆਪਣੇ ਇੱਧਰ
ਹਾਂਜੀ ਵਧੀਆ ਠੀਕ ਠਾਕ ਵਧੀਆ ਜੀ।
ਹਮ ਕੀ ਕਰਦੇ ਪਏ ਹਾਂਜੀ ਹੋ ਗਏ ਫਰੀ
ਅੱਛਾ ਤਾਂ ਹੀ ਮੈਂ ਸਚਿਆ ਮੈਂ ਫਰੀ ਹੋਣਗੇ ਹੁਣ ਗੱਲ ਕਰ ਲੈਂਦੇ ਹੈਗੇ ਆ।
ਹਾਂਜੀ ਫ੍ਰੀ ਆ ਬਸ ਹੋਰ ਤੁਸੀਂ ਹੋ ਗਏ ਫ੍ਰਰੀ
ਹਾਂਜੀ ਹਾਂਜੀ ਕੇਹ ਕੰਮ ਕਰ ਲਏ ਜੀ ਸ ਕਰਦਾ ਦਾ ਸਾਰਾ ਜੀ ਦੁਪਹਿਰੇ ਹੈਗੀ ਆ ਗਰਮੀ ਬਹੁਤ ਹੈਗੀ ਆ ਜੀ।
ਗਰਮੀ' ਹਾਂ 'ਗਰਮੀ ਦੇ ਤਾਂ ਵੱਟ ਕੱਢੇ ਪਏ ਨੇ।
ਹਾਂਜੀ ਆਪਣੇ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਸੀਂ ਜੀ?
ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ ਬਟ ਅਸੀਂ ਇੱਥੇ ਬੰਗਲੌਰ ਰਹਿੰਦੇ ਹਾਂ।
ਅੱਛਾ ਦੂਰ ਤੋਂ ਹੀ ਕਰਦੇ ਹੋ ਜੇ
ਹਾਂਜੀ। ਤੁਸੀਂ ਕਿੱਥੋਂ?
ਅਸੀਂ ਫਾਜ਼ਿਲਕਾ ਦੇ ਨਾਲ ਜੀ ਉਥੇ ਪਿੰਡ ਸਾਡਾ
ਅੱਛਾ ਅੱਛਾ।
ਹਾਂਜੀ ਫਾਜ਼ਿਲਕਾਾਂ ਤੋਂ ਓਸ ਸਾਈਡ ਤੋਂ ਬੋਲਦੀ ਹਾਂ ਜੀ।
ਠੀਕ ਹੈ ਠੀਕ ਹੈ ਜੀ। ਹਾਂਜੀ ਹਾਂ ਗਰਮੀ ਬਹੁਤ ਹੋਈ ਪਈ ਇੱਧਰ ਪੰਜਾਬ ਚ ਤੇ
ਕੋਈ ਮਿਓ ਆਉਣ ਦੀ ਸੰਭਾਵਨਾ ਹੈਗੀ ਹੈ ਕਿ ਨਹੀਂ
ਹਾਂਜੀ
ਮੀਹ ਮੂੰਹ ਆਉਣ ਦੀ ਸੰਭਾਵਨਾ ਹੈਗੀ ਕਿ ਨਹੀਂ
ਮੀਂਹ ਹਜੇ ਕਿਥੇ ਪੰਜਾਬ ਚ ਲੱਭਦਾ ਹੁਣ ਦੋ ਤਿੰਨ ਮਹੀਨੇ ਨੀ
ਅੱਛਾ ਜੀ।
ਹਮ ਹਮ
ਔਖਾ ਹੋ ਜਾਂਦਾ ਗਰਮੀ ਵਿੱਚ ਆਪਾਂ ਲੇਡੀਜ਼ ਤੋਂ ਕੰਮ ਕਰਨਾ ਰਸੋਈ ਪਾਣੀ ਦਾ ਸਾਰਾ ਜੀ ਹੈਂ।
ਹਾਂ ਸਭ ਕੁਝ ਵੇਖਣਾ ਪੈਂਦਾ ਗੈਸਟ ਕੋਈ ਆ ਗਿਆ ਚੱਲ ਗਿਆ ਉਹ ਵੀ ਵੇਖਣਾ।
ਹਾਂਜੀ
ਮੈਂ ਕੋਈ ਗੈਸਟ ਆ ਗਿਆ ਉਹ ਵੀ ਵੇਖਣਾ ਪੈਂਦਾ। ਲੇਡੀਜ਼ ਨੂੰ ਤੇ ਹਾਂਜੀ ਹਾਂਜੀ ਹੋਰ
ਹੋਰ ਠੀਕ ਬੱਚੇ ਪੜ੍ਹਦੇ ਅੱਜੇ ਛੁੱਟੀ ਹੈਗੀ ਹੈ ਸੰਡੇ ਦੀਆਂ ਬੱਚਿਆਂ ਨੂੰ ਅੱਜ
ਅੱਛਾ ਕਿਹੜੀ ਕਲਾਸ ਚ
ਜੇ ਗੁੜੀਆਂ ਮੇਰੀ ਮਤਲਬ ਪਲੱਸ ਟੂ ਕਰਕੇ ਹੁਣ ਬੀਸੀ ਮੈਡੀਕਲ ਦਾ ਪਹਿਲਾ ਸਾਲ ਹੈਗਾ। ਛੋਟੀ ਗੁੜੀਆਂ ਮੇਰੀ ਟੈਂਨਥ ਕਲਾਸ ਚ ਪੜ੍ਹਦੀ ਹੈ ਜੀ ਦੋ ਗੁੜੀਆਂ ਗੁੜੀਆਂ ਹੈਗੀਆਂ ਜੀ ਮੇਰੇ ਕੋਲ
ਚਲੋ ਵਧੀਆ ਅਕੇਲਾ। ਹਾਂਜੀ ਮੇਰੇ ਵੀ ਦੋ ਬੱਚੇ ਇੱਕ ਬੇਟੀ ਔਰ ਇੱਕ ਬੇਟਾ ਬੇਟੀ ਨੇ ਵੀ ਪਲੱਸ ਟੂ ਕੀਤੀ। ਕੀ ਹੁਣ ਅੱਗੇ ਐਡਮਿਸ਼ਨ ਲਈਏ ਬੀ ਕੌਮ ਕਰੇਗੀ।
ਅੱਛਾ ਜੀ।
ਹਾਂਜੀ ਬੇਟਾ ਨਾਈਨਥ ਵਿੱਚ
ਤੇ ਗੁੜੀਆ ਜੇ
ਗੁੱਡੀਆ ਪਲਾਸ ਟੂ ਕਰ ਗਈ ਨਾ ਇਸ ਵਾਰ ਤੇ ਉਹ ਵੀ ਹੁਣ ਬੀ ਕੌਮ ਕਰੇਗੀ।
ਹਾਂਜੀ।
ਹਾਂਜੀ।
ਠੀਕ ਆ ਜੀ ਵਧੀਆ ਬੱਚਿਆਂ ਨੂੰ ਪੜ੍ਹਉਣਾ ਚਾਹੀਦਾ ਹੈਗਾ ਜੇ।
ਹਾਂਜੀ ਬੱਚੇ ਪੜ੍ਹ ਗਏ ਸਮਝੋ ਸਭ ਕੁਛ ਵਿੱਚ ਹੀ ਆ ਗਿਆ।
ਘਰੇ ਪੜ੍ਹਦੇ ਹੈਗੇ ਬਾਹਰ ਜਾਂਦੇ ਬਾਹਰ ਪੜ੍ਹਦੇ ਹੈਗੇ ਆ ਜੇ ਅੱਛਾ ਜੀ।
ਹਾਂਜੀ।
ਹਸਬੈਂਡ ਵਾਈਫ ਦੋ ਰਹਿੰਦੇ ਹੋ ਘਰੇ ਫਿਰ ਹੈ।
ਹਾਂ ਨਹੀਂ ਮਤਲਬ ਕਿ ਅਸੀਂ ਬੰਗਲੌਰ ਇੱਥੋਂ ਪੰਜਾਬ ਤੋਂ ਬਾਹਰ ਰਦੇ ਹਾਂ ਬਟ ਬੱਚੇ ਵੀ ਨਾਲ ਹੀ ਆ।
ਅੱਛਾ ਤੁਸੀਂ ਬਾਹਰ ਰਹਦੇ ਹੋ ਪੰਜਾਬ ਤੋਂ ਹੀ ਇੱਥੇ ਗੁਰਦਾਸਪੁਰ ਇੱਥੇ ਨੀ ਰਹਿੰਦੇ
ਗੁਰਦਾਸਪੁਰ ਸਾਲ ਬਾਅਦ ਆਈ ਦਾ ਚੱਕਰ ਲਾ ਜਾਈਦਾ ਇੱਕ।
ਨਹੀਂ ਹੁਣ ਤੁਸੀਂ ਇਸ ਟਾਈਮ ਕਿੱਥੋਂ ਬੋਲ ਰਹੇ ਹੋ ਮਤਲਬ ਗੁਰਦਾਸਪੁਰ ਤੁਹਾਡੇ ਅੱਛਾ ਬੈਂਗਲੋਰ ਤੋਂ ਬੋਲ ਰਹੇ ਹੋ।
ਹਾਂਜੀ ਅਸੀਂ ਪਿੱਛੋਂ ਗੁਰਦਾਸਪੁਰ ਤੋਂ ਆ ਨਹੀਂ ਦੀਦੀ ਇੱਧਰ ਮੌਸਮ ਠੀਕ ਆ।
ਅੱਛਾ ਜੀ।
ਹਾਂਜੀ ਬਾਰਿਸ਼ ਹੋ ਜਾਂਦੀ ਇੱਧਰ ਮੌਸਮ ਠੀਕ ਹੈ ਠੰਡਾ
ਨਹੀਂ ਤਾਂ ਇੱਧਰ ਤਾਂ ਆਪਣੇ ਪੰਜਾਬ ਵਿੱਚ ਤਾਂ ਬਹੁਤ ਗਰਮੀ ਹੈਗੀ ਹੈ ਜਿਵੇਂ
ਹਾਂਜੀ ਅਸੀਂ ਵੀ ਆਏ ਹਾਂ ਅਪ੍ਰੈਲ ਮਈ ਚ ਵਾਪਸ ਆਏ ਹਾਂ ਉਦੋਂ ਬਹੁਤ ਜ਼ਿਆਦਾ ਗਰਮੀ ਸੀ। ਪੰਜਾਬ ਉਦੋਂ ਵੀ ਸਟਾਰਟ ਹੋ ਗਈ ਸੀ।
ਅੱਛਾ ਫਿਰ ਤੁਹਾਡੀ ਮਤਲਬ ਪਿਆਲੀ ਪੂਲੀ ਹੈਗੀ ਹੈ।
ਹਾਂਜੀ ਹਾਂਜੀ ਹਾਂ ਮੰਮੀ ਡੈਡੀ ਸਾਰੇ ਭੈਣ ਭਰਾ ਸਭ ਕੁਝ ਸਾਰੇ ਇੱਧਰ ਹੀ ਹਨਾ।
ਅੱਛਾ ਜੀ ਅੱਛਾ ਉਹ ਕਰਦੇ ਹੈਗੇ ਆ।
ਹਾਂਜੀ ਫੁੱਲ ਫੈਮਲੀ ਇੱਧਰ ਹੀ ਪੰਜਾਬ ਚ।
ਫਿਰ ਤੁਹਾਡਾ ਉੱਧਰ ਦਾ ਮਾਹਲ ਦੱਸੋ ਫਿਰ ਮੈਨੂੰ ਕਿਵੇਂ ਹੈਗਾ ਉੱਦਾਂ ਦਾ ਕਿੱਦਾਂ ਦਾ ਰਹਿਣ ਸਹਿਣ ਹੈਗਾ।
ਹਾਂ ਇਹ ਤੇ ਰਹਿਣ ਸਹਿਣ ਬਹੁਤ ਵਧੀਆ ਟੈਨਸ਼ਨ ਫਰੀ ਕੋਈ ਪੰਜਾਬ ਵਰਗ ਹਾਂਜੀ ਬਹੁਤ ਵਧੀਆ ਇਧਰ ਤੇ ਰੋਂਡ ਡੈਂਟ ਕਲੀਨ ਹਾਂ ਸਭ ਕੁਛ ਵਧੀਆ ਇੱਧਰ ਵੈਦਰ ਵੀ ਵਧੀਆ ਇੱਧਰ ਖਾਣਾ ਪੀਣਾ ਵੀ। ਅਤੇ ਆਪ ਚ ਵਧੀਆ ਚੀਜ਼ ਮਿਲਦੀ ਆ ਨਾ ਉਹ। ਬਾਹਰ ਕਿਤੇ ਨੀ ਮਿਲ ਸਕਦੇ।
ਅੱਛਾ ਬੰਗਲੌਰ ਚ ਤੇ ਮਹਿੰਗਾਈ ਕਿੰਨੀ ਹੈਗੀ ਹੈ ਇੱਧਰ ਆਪਣੇ।
ਤੇ ਪੰਜਾਬ ਨਾਲ ਡਬਲ ਵਾ।
ਅੱਛਾ ਪੰਜਾਬ ਤੋਂ ਡਬਲ ਹੈਗੀ ਆ।
ਹਾਂਜੀ ਹਰ ਇੱਕ ਚੀਜ਼ ਮੁੱਲ ਲਿਆਈ ਨਾ ਇੱਥੇ ਧਨੀਆ ਪੁਦੀਨਾ ਸਭ ਕੁਛ
ਮਤਲਬ ਕਰੇ ਜਿਵੇਂ ਆਪਣੇ ਕਰੇ ਆਪਣੇ ਜਿਵੇਂ ਪਿੰਡਾਂ ਵਿੱਚ ਨਾਲੀਆਂ ਹੈਗੀਆਂ ਕੌਸਲ ਚ। ਘਰਾਂ ਚ ਉਹ ਨੀ ਲਾਉਂਦੇ ਐਵੇਂ
ਨਹੀਂ ਨਹੀਂ ਇੱਧਰ ਨਹੀਂ ਹੈਗੇ ਉਹ ਸ਼ਹਿਰ ਸ਼ਹਿਰ ਆ ਨਾ ਸਿਟੀ ਆ ਨਾ।
ਅੱਛਾ ਸੀਟੀ ਚ ਰਹਿੰਦੇ ਹੈਗੇ ਤੁਸੀਂ।
ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਸਾਨੂੰ ਹੋ ਗਏ ਨੇ ਸਾਨੂੰ ਇੱਥੇ ਦਸ ਪੰਦਰਾਂ ਸਾਲ ਹੋ ਗਏ ਨੇ ਰਹਿੰਦਿਆਂ ਨੂੰ। ਹਾਂਜੀ ਬੱਚਿਆਂ ਦੇ ਗੱਲ। ਕਿਤੇ ਰਹਿਣਾ ਪੈਂਦਾ ਨਾ ਆਜਾ।
ਠੀਕ ਹੈ ਜੇ ਬੱਚਿਆਂ ਨੂੰ ਕਾਮਯਾਬ ਕਰਨ ਖਾਤਰ ਪੇਰੈਂਟਸ ਨਾਲ ਨਾਲ ਰਹਿਣਾ ਵੀ ਪੈਂਦਾ ਹੈਗਾ ਜਾਣਾ ਵੀ ਪੈਂਦਾ ਇਕੱਲੇ ਸੈਣਾ ਵੀ ਪੈਂਦਾ ਬੱਚਿਆਂ ਨੂੰ।
ਹਾਂਜੀ ਹਾਂਜੀ, ਉਹੀ ਨਾ
ਤੀਗਰ ਭਾਜੀ ਹੋਰੇ ਮਤਲਬ ਕਿ
ਅਸੀਂ ਇੱਥੇ ਨਾ ਬੈਂਗਲੋਰ ਚ ਗੁਰਦੁਆਰਾ ਸਾਹਿਬ ਆ ਅਸੀਂ ਉਥੇ ਉਹਦੇ ਵਿੱਚ ਰਹਿੰਦੇ ਹਾਂ। ਤੇ ਭਾਜੀ ਤੇ ਗੁਰਦੁਆਰੇ ਦੇ ਮੈਨੇਜਰ ਨੇ
ਅੱਛਾ ਜੀ
ਹਾਂਜੀ
ਅੱਛਾ ਤੁਸੀਂ ਗੁਰਦੁਆਰੇ ਵਿੱਚ ਰਹਿੰਦੇ ਹੋ।
ਹਾਂਜੀ, ਹਾਂਜੀ
ਤੇ ਫਿਰ ਬੱਚੇ ਵੀ ਉੱਥੇ ਆਉਂਦੇ ਖਰ
ਹਾਂ ਬੱਚੇ ਵੀ ਇੱਥੇ ਮਤਲਬ ਇੱਥੇ ਸਾਨੂੰ ਮਿਲਿਆ ਪਿਆ ਰੋ ਮਿਲਿਆ ਪਿਆ।
ਅੱਛਾ।
ਇੱਥੇ ਰਹਿੰਦੇ ਇੱਥੋਂ ਫਿਰ ਬੱਚੇ ਆਪਣੇ ਕੋਲਜ ਸਕੂਲ ਚੱਲ ਜਾਂਦੇ ਨੇ।
ਅੱਛਾ ਫਿਰ ਵਧੀਆ ਹੈ ਸੇਵਾ ਸੂਵਾ ਉੱਥੇ ਮਾਰੀ ਮੋਟੀ ਕਰਦੇ ਹੋਣਗੇ ਤੁਸੀਂ।
ਸੇਵਾ ਚੱਲਦੀ ਸੇਵਾ ਕਰ ਲਈ ਦੀ ਆ।
ਵਧੀਆ ਹੈਗਾ ਗੁਰੂ ਘਰ ਚ ਬੈਠੇ ਹੋ।
ਹਾਂਜੀ
ਬਹੁਤ ਭੱਗ ਜੀਵ ਹੋ ਗਿਆ ਤੁਸੀਂ।
ਬਾਬਾ ਜੀ ਨੇ। ਬਸ ਬਾਬਾ ਜੀ ਨੇ ਸੇਵਾ ਲਾਈ।
ਤੇ ਜ਼ਿਆਦਾ ਨਾ ਘੰਟੇ ਦੋ ਘੰਟੇ ਰੱਬ ਦਾ ਨਾ ਤਾਂ ਜ਼ਰੂਰ ਲਿਆ ਜਾਂਦਾ।
ਹਾਂਜੀ- ਹਾਂਜੀ ਉਹ ਹੈ। ਬਾਬਾ ਜੀ ਹੈਗੇ ਸੇਵਾ ਵੀ ਹੋ ਜਾਂਦੀ ਚਲੋ।
ਵਧੀਆ ਜੀ ਮਤਲਬ ਗੁਰਦੁਆਰੇ ਮਤਲਬ ਬੈਂਗਲੋਰ ਵੱਲ ਹੈਗੇ ਆਪਣੇ ਇੱਧਰ ਵੀ ਕਾਫੀ ਮਤਲਬ ਪੰਜਾਬੀ ਮਤਲਬ ਗਏ ਹੋਏ ਆ ਫਿਰ
ਹਾਂ। ਪੰਜਾਬੀ ਗਏ ਕਾਫੀ ਆਏ ਪੰਜਾਬੀ ਇੱਧਰ- ਇੱਧਰ ਅੰਮ੍ਰਿਤਸਰ ਦੇ ਆ ਕੁੱਝ ਬਠਿੰਡੇ ਦੇ ਕੁੱਝ ਤੁਹਾਡੇ ਇਹ ਲੁਧਿਆਣੇ ਇੱਧਰ ਕਾਫੀ ਆਏ ਪਏ ਨੇ।
ਅੱਛਾ ਜੀ
ਹਾਂਜੀ
ਤੇ ਜਿਵੇਂ ਕਮਾਈ ਆਪਾਂ ਜਿਵੇਂ ਇੱਧਰੋਂ ਨਾਲੋਂ ਜਿਵੇਂ ਦੁਗਣੀ ਹੈਗੀ ਕਿਵੇਂ ਇੱਧਰ ਆਪਣੇ
ਹਾਂ ਹਾਂ ਇਹ ਹੈ ਵਾਪਸ ਚਲੋ ਇਧਰ ਲਾ ਲਓ ਠੀਕ ਆ। ਹਾਈਜੈਕ
ਫਿਰ ਇਧਰ ਮਤਲਬ ਫੈਮਲੀ ਨੂੰ ਛੁੱਟੀਆ ਵਿੱਚ ਹੀ ਆਉੁੰਦੀ ਹੋ ਤੁਸੀਂ ਮਿਲਣ ਖਾਤਰ-
ਹਾਂਜੀ ਅਸੀਂ ਸਾਲ ਬਾਅਦ ਹੀ ਆਈ ਦਾ ਚੱਕਰ ਲਾਈ ਦਾ।
ਫਿਰ ਪੇਕੇ ਪੂਕੇ ਹੁਣੇ ਇਧਰ ਹੋ ਕੇ ਜਾ ਆਉਦੇ ਆ ਫਿਰ ਹਾਂ।
ਹਾਂਜੀ ਪੇਕੇ ਮੇਰੇ ਇੱਥੇ ਆ ਬਟਾਲੇ ਆ। ਤੇ ਫਿਰ ਹੋ ਕੇ ਜਾਈਦਾ ਮਹੀਨੇ ਇੱਕ ਦੀ ਛੁੱਟੀ ਆਈ ਦਾ ਬਸ
ਪਟਿਆਲੇ ਪਟਿਆਲੇ ਸਾਡੇ ਮੇਰੇ ਤਾਇਆ ਜੀ ਰਹਿੰਦੇ ਹੈਗੇ ਉੱਧਰ ਪਟਿਆਲੇ ਚ।
ਬਟਾਲਾ।
ਬਟਾਲਾ ਕੇ।
ਬਟਾਲਾ ਹਾਂਜੀ।
ਹਾਂਜੀ ਬਟਾਲਾ ਤੋਂ ਦੂਰ ਹੈਗਾ ਫਿਰ ਇਧਰ ਦਾ
ਹੂ,,,
ਉਜਲਾ ਕੇਸ ਬਣ ਜਾਣਾ ਚੱਲ ਗੱਲ ਤਾਂ ਉਹੀ ਨਾ ਹੈ।
ਹਾਂਜੀ
ਵੀ ਐਵੇਂ ਤਾਂ ਚਲੋ ਗੱਲ ਹੀ ਹੁੰਦੀ ਚਲੋ ਵੀ ਗਰੁੱਪਾਂ ਵਿੱਚ ਚੱਕ ਕੇ ਜਿਵੇਂ ਆਪਣਾ ਕੰਮ ਜਿਵੇਂ ਹੈਗਾ ਗਲਤ ਹੋ ਜਾਂਦੀ ਹੈ।
ਹਾਂਜੀ -ਹਾਂਜੀ -ਹਾਂਜੀ ਓਹੀ ਨਾ ਇਹ ਵੀ ਠੀਕ ਆ ਵਧੀਆ ਕੰਮ ਆ। ਫਰੀ ਟਾਈਮ ਆ ਜੋਬ ਮਿਲਗੀ ਇੱਕ।
ਹਾਂਜੀ। ਤਰਕੀ ਵੀ ਕਰੇ ਬੈਠੀ ਚਲੋ ਆਪਦੀ ਵਧੀਆ ਹੈਗਾ ਨਾਲੇ ਗੱਲਾਂ ਹੋਤ ਵਧੀਆ ਇੰਟਰਸਟੀਗ ਵਧੀਆ।
ਹਾਂਜੀ -ਹਾਂਜੀ। ਉਏ ਨਾ ਕੀ ਕਰਨਾ ਵਿਹਲੇ ਰਹਿ ਕੇ ਫੋਨ ਵੇਖਣਾ।
ਹਾਂ, ਫੋਨ ਵੇਖਣਾ। ਤੇ ਨਾਲੇ ਪਤਾ ਲ ਅਗਲੇ ਦੇ ਕੀ ਸੋਚ ਹੈਗੀ ਏ, ਅਗਲਾ ਕਿਸ ਤਰ੍ਹਾਂ ਗੱਲ ਕਰਦਾ ਹੈ। ਯਾਂ ਮੈਨੂੰ ਤੁਹਾਡੀ ਮਤਲਬ ਆਪਾਂ ਫੋਨਾ ਤੋਂ ਪਤਾ ਲੱਗਦਾ ਹੈਗਾ ਮਤਲਬ ਕਿਹੜੀ -ਕਿਹੜੀ ਗੱਲ ਕਿਹੜੇ -ਕਿਹੜੇ ਹਿਸਾਬ ਨਾਲ ਹੁੰਦੀ ਹੈਗੀ ਆ।
ਹਾਂਜੀ -ਹਾਂਜੀ, ਉਹ ਤੇ ਹੈ। ਹਮ-ਮ ਤੁਸੀਂ ਕਦੋਂਕਦਾ ਕੰਮ ਸਟਾਰਟ ਕੀਤਾ ਇਹ।
ਜੀ ਮੈਨੂੰ ਤਾਂ ਹੋਏਗੇ ਮਤਲਬ ਚੌਥਾ ਦਿਨ ਹੀ ਹੈਗਾ ਜੇ ਮੇਰਾ।
ਅੱਛਾ- ਅੱਛਾ ਸਟਾਰਟ ਕੀਆ ਹੈ ।
ਹਾਂਜੀ। ਪਹਿਲਾਂ ਬੇ ਪਤਾ ਹੀ ਨਹੀ ਹੁੰਦਾ ਸੀਗਾ ਜਿਵੇਂ ਤੇ ਉ। ਕਿਸੇ ਨੇ ਪਿੰਡ ਤ ਮਤਲਬ ਕੁੜੀ ਨੇ ਕਿਸੇ ਨੇ ਜੁਆਇਨ ਕਰਵਾਇਆ ਸੀਗਾ।
ਅੱਛਾ -ਅੱਛਾ। ਚਲੋ ਵਧੀਆ ਏ ਵੀ।
ਹਾਂਜੀ।
ਕੋਈ ਨੀ ਤੁਸੀਂ ਕਰੋ। ਕਾਲ ਤੁਹਾਨੂੰ ਮੈਂ ਇੱਕ ਦੋ ਨੰਬਰ ਸੈਂਡ ਕਰਦਾਂਗੀ। ਤੁਸੀਂ ਉੱਤੇ ਵੀ ਕਾਲ ਕਰ ਸਕਦੇ ਜੇ।
ਅੱਛਾ ਜੀ! ਤੇ ਤੁਹਾਡੇ ਫੇਰ ਕਾਲਾਂ ਹੋ ਗਈਆਂ ਜੀ ਹੁਣ?
ਨਹੀਂ ਦੀਦੀ ਅਜੇ ਤੇ ਮੈਂ, ਮੈਂ ਵੀ ਕੱਲ ਹੀ ਸਟਾਰਟ ਕੀਤੀਆਂ।
ਨਹੀਂ ਤਾਂ ਇਹ ਆਪਣੇ ਮਤਲਬ ਕਾਲਾਂ ਹੋ ਸਕਦੀਆਂ ਹੈਗੀਆਂ ਜਿਵੇਂ ਛੇ ਕਾਲਾਂ ਤੁਹਾਡੀ ਹੋ ਸਕਦੀ ਏ। ਛੇ ਮੇਰੀ ਹੋ ਸਕਦੀ ਹੈਗੀਆ। ਮਤਲਬ ਆਪਾਂ ਨੂੰ ਮਤਲਬ ਇੱਕ ਦੂਜੇ ਦਾ ਥੋੜ੍ਹਾ ਚੰਗਾ ਲੱਗਦਾ ਬੋਲਣ ਤੋਂ ਜੀਅ ਕਰਦਾ ਹੈਗਾ ਗੱਲ ਕਰੀਏ। ਵੀ ਕਿਸੇ ਨੂੰ ਕੋਈ ਗੱਲ ਨਾ ਕਰਨੀ ਆਵੇ ਤਾਂ ਮਨ ਨੀ ਕਰਦਾ ਹੈਗਾ ਹੁਣ ਮੈਸੇਜ ਤਾਂ ਫੇਰ ਉਹ ਗੱਲ ਉਹ ਢੰਗ ਨਾਲ ਕਰਨੀ ਨੀ ਆਉਂਦੀ ਕਿ ਹਿੰਦੀ ਬੋਲਦੇ ਆ ਵਿਚਾਰੇ।
ਕਈ ਵਿੱਚ ਨਾ ਬਿਲਕੁਲ ਸਲੋਅ ਬੋਲਦੇ ਸਮਝ ਨੀ ਲੱਗਦੀ ਕੁਝ ਵੀ।
ਹਾਂ, ਸਮਝ ਨੀ ਆਉਂਦੀ ਪਰ ਉਹ ਗੱਲਾਂ ਦਰ ਮਨ ਨੀ ਕਰਦਾ ਕਰਨ ਦਸ ਮਿੰਟ ਬਿਤਾਉਣੇ
ਹਾਂਜੀ-ਹਾਂਜੀ, ਉਹ ਤੇ ਹੈ ਹੀ ਆ ਕੋਈ ਨੀ ਮੈਂ ਤੁਹਾਨੂੰ ਦੇਵਾਂਗੀ ਇੱਕ ਦੋ ਜਾਣੇ ਦਾ ਨੰਬਰ ਉਹ ਵੀ ਵਧੀਆ ਗੱਲ ਕਰਦੀ ਹੈ, ਤੁਹਾਡੇ ਨਾਲ।
ਹਾਂ ਬੀ ਮੇਰਾ ਕਹਿਣ ਦਾ ਮੈਂ ਵੀ ਲੇਡੀਜ਼ ਨਾਲ ਗੱਲ ਕਰਨਾ ਪਸੰਦ ਕਰਦੀ
ਲੇਡੀਜ਼ ਈ ਆ।
ਹਾਂਜੀ, ਤੇ ਕੋਈ ਨੀ ਆਪ ਆਪਾਂ ਕੋਈ ਜੇ ਆਪਾਂ ਸਹੀ ਗੱਲ ਕਰ ਲਾਂਗੇ ਛੇ ਗੱਲਾਂ ਤੁਹਾਡੀਆਂ ਕੰਪਲੀਟ ਹੋ ਜਾਣਗੀਆਂ ਛੇ ਮੇਰੀਆਂ ਹੋ ਜਾਣਗੀਆਂ। ਹੋਰ ਵੀ ਚੱਲਾਂ ਹੋਣਗੀਆਂ ਤੇ ਕਰ ਲਾਂਗੇ ਕੋਈ ਗੱਲ ਨੀ।
ਜੀ।
ਹਾਂ ਰਿਕੋਲਡ ਹੋ ਰਹੀ ਹੈ ਨਾ।
ਕਰ ਲਿਆ ਜੀ ਰਸੋਈ ਰੋਟੀ ਪਾਣੀ ਦਾ ਕੰਮ ਕਰ ਲਿਆ ਤੁਸੀਂ।
ਹਾਂਜੀ ਦੀਦੀ ਮੇਰੇ ਅੱਜ ਫੇਰ ਸੰਡੇ ਆ। ਸੰਡੇ ਦੇ ਕਰਕੇ ਮੇਰੀ ਇੱਥੇ ਗੁਰਦੁਆਰੇ ਡਿਊਟੀ ਹੁੰਦੀ ਆ। ਲਾਈਬ੍ਰੇਰੀ 'ਚ ਤੇ ਮੈਂ ਟਾਈਮ ਨਾਲ ਕਟਕੇ ਆ ਜਾਂਨੀ। ਮੇਰੀ ਦਸ ਵਜੇ ਤੋਂ ਲੈ ਕੇ ਛੇ ਵਜੇ ਤੱਕ ਡਿਊਟੀ ਹੁੰਦੀ ਇੱਥੇ।
ਸ਼ਾਮ ਦੇ ਦੱਸ ਤੋਂ ਛੇ ਵਜੇ ਤੱਕ।
ਹਾਂ। ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮਾਂ ਦੇ ਛੇ ਵਜੇ ਤੱਕ। ਹਾਂਜੀ।
ਤੇ ਮਤਲਬ ਜਿਹੜੇ ਲਾਈਬ੍ਰੇਰੀ ਹੈਗੀ ਏ ਤੁਹਾਡੀ ਇਹਦੇ ਵਿੱਚ ਮਤਲਬ ਉੱਥੇ ਮਤਲਬ ਹੋ ਜਾਂਦੀ ਹੈ, ਜਿਵੇਂ ਆਪਣੇ ਗ੍ਰੰਥ ਜਿਵੇਂ ਛੋਟੇ ਹੋਏ, ਗੁਟਕੇ ਵਗੈਰਾ ਹੋਏ ਮਤਲਬ
ਹਾਂਜੀ -ਹਾਂਜੀ, ਸਭ ਕੁਛ ਮਿਲ ਜਾਂਦਾ ਫਿਰ ਇੱਥੇ ਹਿਸਟੋਰੀਕਲ ਬੁੱਕਸ ਬੱਚੇ ਆ ਜਾਂਦੇ ਨੇ ਸੰਡੇ ਨੂੰ ਪੰਜਾਬੀ ਸਿੱਖਣ ਵਾਸਤੇ।
ਅੱਛਾ ਜੀ, ਫੇਰ ਤਾਂ ਤੁਹਾਡਾ ਬਹੁਤ ਵਧੀਆ ਕੰਮ ਹੈਗਾ ਜੀ।
ਬਸ ਦੋ ਦਿਨ ਹੀ ਹੁੰਦੀ ਡਿਊਟੀ ਸੈਚਡੇ ਸੰਡੇ।
ਚਾਹ ਸੈਚਡੇ ਸੰਡੇ ਕਿਵੇਂ ਹੈਗੇ ਆ ਵੀ ਇੱਕ ਪੜ੍ਹਨ ਦਾ ਸ਼ੌਂਕ ਵੀ ਜਾਗ ਜਾਂਦਾ ਹੈਗਾ ਨਾ।
ਹਾਂਜੀ ਹਾਂਜੀ ਹਾਂ ਉਹੀ ਨਾ।
ਬ ਸ਼ੌਕ ਕਿਤਾਬਾਂ ਪਈਆਂ ਹੁੰਦੀਆਂ ਮੂਹਰੇ ਪਆਂ ਹੁੰਦੀਆਂ ਲ ਫਿਰ ਇਹਨਾਂ ਨੂੰ ਪੜ੍ਹ ਲੈਂਦੇ ਹਾਂ ਚਲੋ।
ਹਾਂਜੀ ਵੇਰ ਆਖੀ ਚਲੋ ਵੇਖਲੇ ਕੀ ਕਰਨਾ ਫੋਨ ਹੀ ਵੇਖਣਾ ਚਲੋ ਬੁੱਕ ਕਰ ਲੋ ਇਹਦੇ ਨਾਲ ਚੰਗਾ।
ਹਮ ਚਲੋ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗ ਹੈ ਜੀ ਚਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਓਕੇ ਥੈਂਕ ਯੂ।
ਅਤੇ